ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ।
ਹੈਲੋ, ਆਵਾਜ਼ ਆਗੀ।
ਹਾਂਜੀ- ਹਾਂਜੀ ਆ ਰਹੀ ਹੋਰ ਕੀ ਹਾਲ ਹੈ। ਕੁਛ ਨੀ ਲੰਮੇ ਪਏ ਸੀ ਥੋੜਾ ਸੋਚਿਆ ਸੌ ਲਵਾਂ ਨੀਂਦ ਆਈ ਨੀ।
ਹਾਂਜੀ -ਹਾਂਜੀ ਅਸੀਂ ਵੀ ਅਮਰੂਦ ਤੋੜ ਰਹੇ ਸੀ।
ਹਾਂ।
ਹਾਂਜੀ, ਸਾਹਮਣੇ ਇਥੇ ਪਏ ਲੱਗੇ ਆ ਬਹੁਤ ਸਾਰੇ ਅਮਰੂਦ ਆ ਤੋਂ ਅੰਟੀ ਕਹਿੰਦੀ ਆਜੋ ਤੋੜੀਏ। ਮੈਂ ਸੌਣੀਆ ਮੈਂ ਗੱਲ ਕਰਕੇ ਹਾਂਜੀ। ਹਾਂਜੀ ਮੈਂ ਜਾਣ ਲੱਗੀ ਸੀ ਤੁਹਾਡਾ ਫੋਨ ਆ ਗਿਆ ਹਾਂਜੀ ਬਹੁਤ ਛੋਟੇ ਹੀ ਭੀੜ ਲਗੀ ਬਹੁਤ ਲੱਗਿਆ ਹਾਈਟ ਵੀ ਅਮਰੂਦ ਦੀ ਜਾਦੀ ਨੀ ਹੈ ਇੰਨੀ ਕੁ ਹੈ ਲੇਕਿਨ ਕਿੰਨਾ ਮਜਾ ਅੰਦਰੋਂ ਦ ਪਿੰਕ ਐ ਚਾਅ ਪੀ ਪਿੰਕ ਆ ਗੁਲਾਬੀ ਅਮਰੂਦ ਆ ਹਾਂਜੀ ਤੋਂ ਜਦੋਂ ਆਏ ਤੁਸੀਂ ਤੇ ਯਾਦ ਨੀ ਸੀ ਮੈਂਨੂੰ ਆਪ ਹੁਣ ਪੱਕੇ ਕੀਹਿੰਦੀ ਮੈਂ ਕਿਹਾ ਯਾਦ ਨਹੀਂ ਸੀ ਅੰਟੀ ਨੂੰ ਖਵਾਉਣਾ ਸੀ। ਕਹਿੰਦੀ ਹੁਣ ਕੱਚਿਆਂ ਸੀ ਕਹਿੰਦੀ ਹਲੇ -ਹਲੇ ਬਾਰਿਸ਼ ਦੋ, ਤਿੰਨ ਤੋਂ ਜਿਆਦਾ ਤੇ ਪੱਕ ਗੇ ਹੁਣ ਹਾਂਜੀ ਮਿੱਠੇ ਹਾਂਜੀ ਮਿੱਠੇ ਈ ਐ ਚੀਨੀ ਵਰਗੇ।
ਹਾਂ ਚੰਗੇ ਖਾਣੇ ਆ ਢਿੱਡ ਵਾਸਤੇ ਬਹੁਤ ਵਧੀਆ ਹਾਜਮੇ ਵਾਸਤੇ
ਹਾਂਜੀ -ਹਾਂਜੀ, ਹਾਂਜੀ -ਹਾਂਜੀ ਖੜੇ ਹੋਇਓ ਬਈ ਹਾਂਜੀ।
ਹੋਰ ਕੀ ਕਰਦੇ ਜੀ।
ਅਸੀ ਵੀ ਤਾਂ ਰੋਟੀ- ਰਾਟੀ ਖਾ ਕੇ ਬੈਠੇ ਸੀ।
ਅੱਛਾ।
ਹਾਂਜੀ।
ਬੱਚੇ ਗਏ ਸਕੂਲ।
ਸਕੂਲੋਂ ਤੋਂ ਆ ਗਏ ਹੁਣ ਟਿਊਸ਼ਨ ਦੀ ਤਿਆਰੀ ਏ ਕਹਿਣ ਤੇ ਡਏ ਆ ਨਹੀਂ ਜਾਣਾ। ਕੀ ਕਹਿੰਦੀ ਮੈਨੂੰ ਫੀਵਰ ਲੱਗ ਰਿਹਾ? ਇੱਕ, ਇੱਕ ਕਹਿੰਦੀ ਕਿ ਹਾਂਜੀ, ਇੱਹ ਕੀ ਕਹਿੰਦੀ ਮੈਨੂੰ ਹਾਂਜੀ।
ਟਿਊਸ਼ਨ ਜਾਣਾ ਹੋਣਾ ਹੁਣ।
ਹਾਂਜੀ ਚਾਰ ਕੁ ਵਜੇ ਜਾਣਾ ਲੇਕਿਨ ਕਹਿ ਰਏ ਆ ਨਹੀਂ ਜਾਣਾ, ਇੱਕ ਕਹਿੰਦੀ ਮੈਨੂੰ ਚੰਗਾ ਨੀ ਲੱਗਦਾ, ਦੂਜ ਦੂਜੀ ਕਹਿੰਦੀ ਮੈਨੂੰ ਵੀ ਚੰਗਾ ਨੀ ਲੱਗਦਾ ਮੈਂ ਕਿਹਾ ਵੇਖਾ ਹੁਣ ਇਥੇ ਲਗਨਾ ਈ ਆ
ਹਾਂ ਉਹ ਤੇ ਹੈ ਇੱਕ ਬੱਚਾ ਨਾ ਜਾਵੇ ਤੇ ਦੂਜੇ ਬੱਚਿਆਂ ਨੂੰ ਨਖਰੇ ਸ਼ੁਰੂ ਹੋ ਜਾਂਦੇ ਆ।
ਪਰਸੋਂ ਹੀ ਲੱਗਿਆ ਸੀ ਕਹਿੰਦੀ ਮੈਂ ਹਾਂਜੀ ਮੈਮ ਦਾ ਫੋਨ ਆਇਆ ਸੀ ਉਹਨੂੰ ਫੜਾਵਾਂ। ਤੇ ਮੈ ਆਖਿਆ ਉੱਥੇ ਹੀ ਹੋ ਜਾ ਕਹਿੰਦੀ ਨਹੀਂ ਨਹੀਂ ਮਤਲਬ ਇੱਥੇ ਮੈਂ ਕਿਹਾ ਸਰਮਾਉਣ ਡਈ ਕੀ ਕਹਿੰਦੀ ਸਰਮਾਉਣ ਨੀ ਡਈ ਭਾਬੀ ਮੈਂ ਨਾ ਉਹ ਨੀ ਕਰਦੀ। ਦੀ ਹੈਲੋ ਬੱਚੇ ਤਾਂ ਬਹੁਤ ਗੰਧ ਪਾਉਂਦੇ ਆ। ਤੇ ਤੁਸੀਂ ਆ ਕੇ ਮਤਲਬ ਲੈ ਜਾਓ, ਮੈਂ ਕਿਹਾ। ਸਾਢੇ -ਪੰਜ ਹੋ ਈ ਗਿਆ ਵਾ, ਫਿਰ ਮੈਂ ਲੈ ਕੇ ਦੋਵਾਂ ਨੂੰ ਆ ਗਈ ਤੇ ਉਹ ਵੱਡੀ ਕਹਿੰਦੀ ਮੈਂ ਵੀ ਸੋਚਦੀ, ਹਾਏ ਬਾਬਾ ਜੀ, ਹਏ! ਬਾਬਾ ਜੀ ਮੈਨੂੰ ਵੀ ਲੈ ਜਾਓ ਨਾਲ।
ਮੈਂ ਵੀ ਸੋਚਦੀ ਸੀ ਕਿ ਮ ਚਾਚੀ ਮੈਨੂੰ ਵੀ ਲੈ ਜੇ ਗੀ। ਮੈਂ ਕਿਹਾ ਚੱਲ ਤੂੰ ਵੀ ਹੁਣ ਕੀ ਕਰਨਾ ਸਾਡੇ ਪੰਜ ਸੌ ਤੇ ਹੋ ਈ ਗਿਆ।
ਹਾਂ ਫਿਰ ਇੱਕ ਨੂੰ ਲੈਣ ਆਉਣਾ ਪੈਣਾ ਓਹੀ ਨਾ।
ਇੱਕ ਵਜੇ ਤੇ ਹਾਂਜੀ, ਇੱਕ ਵੱਡੇ ਵੀਰ ਜੀ ਕਹਿੰਦੇ ਉਹਨੂੰ ਵੀ ਲੈ ਕੇ ਆਈ ਨਾਲ ਈ ਲਿਆਈ। ਮੈਂ ਕਿਹਾ ਹਾਂ ਲਿਆ ਆਉਗੀ। ਛੇ ਵਜੇ, ਜਾਣਾ ਈ ਆ ਛੇ ਵਜੇ।
ਛੇ ਵਜੇ ਕੀ ਆ?
ਨਹੀਂ ਛੇ ਵਜੇ ਲੈਣ ਜਾਂਦੇ ਨਾ ਟਿਊਸ਼ਨ ਤੋਂ। ਚਾਰ ਤੋਂ ਛੇ ਹਾਂਜੀ ਚਾਰ ਤੋਂ ਛੇ ਆ ਹਾਂਜੀ।
ਅੱਛਾ, ਦੋ ਘੰਟੇ ਪੜ੍ਹਾਉਦੀ ਆ।
ਹਾਂਜੀ, ਪੜ੍ਹਾਉਦੀ ਤਾਂ ਵਧੀਆ। ਅੱਜ ਪੜ੍ਹਾਉਣ ਦੀ ਟੈਸਟ ਲੈਂਦੀ ਆ। ਜਿਹੜਾ ਸਪੈਲਿੰਗ ਰੌਂਗ ਹੁੰਦਾ। ਫਿਰ ਓਦਾ ਟੈਸਟ ਲੈਦੀ ਆਂ। ਪੜ੍ਹਾਉਂਦੀ ਤਾਂ ਵਧੀਆ, ਹਾਂਜੀ।
ਹਾਂ ਹੋਣਾ ਈ ਚਾਹੀਦਾ। ਬੱਚਿਆਂ ਦਾ ਥੋੜਾ ਧਿਆਨ ਰੱਖਣਾ ਪੈਂਦਾ। ਪੜ੍ਹਦੇ ਨੀ ਘਰ ਬੱਚੇ ਇਕਦਮ।
ਕਰਦੇ ਨੀ ਆ।
ਹੋਰ ਛੋਟੀ ਦੀ ਠੀਕ ਆ ਤਬੀਅਤ ਹੁਣ?
ਰਾਤੀ ਪਤਾ ਨੀ ਇੱਕ ਡੇਢ ਵਜੇ ਇਨਾ ਜੋਰ ਛਿੱਕ ਕੇ ਰੋਣ ਲੱਗੀ। ਤੇ ਫਟਾਫਟ ਉੱਠ ਕੇ ਲਾਈਟ, ਲਾਈਟ ਜਲਾਈ ਇਹਨਾਂ ਨੇ। ਕਹਿੰਦੇ ਪਿੱਡ ਚ ਢਿੱਡ 'ਚ ਪੀੜ ਹੋਣ ਡਿਆ, ਮੈਂ ਕਿਹਾ ਕੁੱਛ ਵੀ ਸੁਪਨਾ ਵੇਖਿਆ, ਇਹ ਕਹਿੰਦੇ ਉਤੋ ਤੈਨੂੰ ਸਮਝਾਉਣਾ। ਕਹਿੰਦੇ ਉਹਨੂੰ ਗੋਦੀ ਚੁੱਕ ਕੇ ਤੂੰ ਵੀ ਉਹਦੇ ਵਰਗੀ ਅਹ ਕੁੱਤੇ ਹਰਕਤਾ ਉਹਦੇ ਪਿੱਛੇ ਪੈ ਗਈ ਸੋ ਜਾ-ਸੋ ਜਾ। ਬ ਬਾਹਰ ਕੱਢਦੂਗੀ ਬਾਹਰ
ਹਮ
ਮੈਂ ਕਿਹਾ ਜਿੰਨਾ ਤੁਸੀ ਪਿਆਰ ਨਾਲ ਬੋਲੋਗੇ ਤਾਂ ਫਿਰ ਨਹੀਂ ਸੋਂਦੀ ਨਾ। ਜਦੋਂ ਡਾਟ ਫਟਕਾਰੀਆ ਦਉ ਉਦੋ ਬਾਅਦ ਨਹੀਂ ਸੌਦੀ। ਪਿਆਰ ਨਾਲ ਕਹਿ ਰਹੀ ਦੱਸ ਕੀ ਹੋਇਆ ਕੀ ਏ ਸਪਨਾ ਵੇਖ ਲਿਆ ਕੁਛ। ਏਨਾ ਨਾ ਕੁੱਛ ਨਾ। ਰੋਈ ਜਾਵੇ ਰੋਈ ਜਾਵੇ, ਜਦੋ ਮੈਂ ਕਿਹਾ ਬਾਹਰ ਕੱਢਦੂ ਬਾਹਰ ਕੱਢਦੀ ਤੈਨੂੰ ਰੁਕ ਜਾ। ਤੇ ਫਿਰ ਸੋ ਗਈ ਸ਼ਾਂਤੀ ਨਾਲ, ਹਾਂਜੀ ਇੱਕ ਵੀਡੀਓ ਚ ਆਦਾ। ਹਾਂਜੀ, ਇੱਕ ਵੀਡੀਓ ਚ ਆਉਦਾ ਨਾ ਉਹ ਦਾ ਪਾਪਾ ਉਹਨੂੰ ਫੜ੍ਹ-ਫੜ੍ਹ ਕੇ ਗੱਡੀ ਚ ਚੜਾਉਦਾ ਨੀ। ਜਾਂਦਾ ਫਿਰ ਬਾਹਰ ਨਿਕਲ ਕੇ ਖਲੋ ਜਾਂਦੀ, ਫਿਰ ਉਦੀ ਮੰਮੀ ਆਉਦੀ। ਗੱਡੀ ਖੋਲਦੀ ਬੂਏ ਕਾਰ ਦੀ ਤੇ ਵਾਰਦੀ ਆ ਤੇ ਬੰਦ ਸਿੱਧਾ ਚਲੋ।
ਉਹ ਕਹਿੰਦੇ ਪਾਪਾ ਤੋ ਕਾਬੂ ਨੀ ਆਉਦੀ ਕੁੜੀਆਂ, ਮਾਵਾਂ ਤੋਂ ਈ ਹੋਊਗੀ।
ਹਾਂ ਤੇ ਏ। ਕਈ ਬੱਚੇ ਪਾਪਾ ਕੋਲ ਡਰਦੇ। ਕਈ ਬੱਚੇ ਮੰਮੀਆਂ ਕੋ ਡਰਦੇ।
ਹਾਂਜੀ। ਨ ਏਦਾਂ ਦਾ ਵੀਡੀਓ ਆਉਦਾ। ਉਹਦੇ ਚ ਉਹ ਕਹਿੰਦੀ ਕਿ ਉਹ ਮੁੰਡਾ ਆ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਤੇਰੇ ਵਾਸਤੇ ਤੇ ਮੈਂ ਵਧੀਆ ਜੇ ਨੂਹ ਲੱਭ ਕੇ ਆਈ।
ਹਮ।
ਤੇ ਬੋਤ ਖੁਸ਼ਖਬਰੀ ਬੋਤ ਖੁਸ਼ੀ ਦੀ ਗੱਲ ਆ। ਬਹੁਤ-ਬਹੁਤ ਵਧਾਈ ਹੋਵੇ।
ਤੇ ਕੈਦਾ ਪਰ ਇੱਕ ਅਫਸੋਸ ਦੀ ਗੱਲ ਏ ਕਿ ਬੋਲਦੀ ਨੀ ਤੇ ਕਹਿੰਦਾ ਤੇ ਹੋਰ ਵਧੀਆ ਹੋ ਗਿਆ ਨਾ ਬੋਲੋਗੇ ਨਾ ਕਰ ਕਲੇਸ਼ ਪੈਣਾ। ਕਲੇਸ਼ ਵੀ ਨੀ ਪਊਗੀ ਤੇ ਜਦੋਂ ਵਿਆਹ ਹੋ ਜਾਂਦਾ। ਇੱਕ-ਦੋ ਦਿਨ ਮਤਲਬ ਸੇਵਾ ਕਰਦੀ ਉਹਦੇ ਬਾਅਦ ਫੇਰ ਜਾਂਦੀ ਕਿਚਨ ਖਿਚਨ ਜਾਂਦੀ ਭਾਂਡੇ-ਭੁੰਡੇ ਸੁੱਟਦੀ ਫਿਰ ਚਾਕੂ ਕੱਡਦੀ ਕਹਿੰਦੀ ਗੱਲਾਂ ਮੋੜ ਕੇ ਕਹਿੰਦੀ, ਏਦਾਂ-ਏਦਾਂ ਕੱਟ ਦੋਂਗੀ। ਤੇ ਕਹਿੰਦੀ ਉਹਦੀ ਸੱਸ ਜਾ ਕੇ ਹਾਏ ਰੱਬਾ ਘੱਟ ਤੋਂ ਘੱਟ ਬੋਲਣ ਵਾਲੀ ਤੇ ਲੈ ਆਉਦਾਂ। ਪਤਾ ਤੇ ਲੱਗਦਾ, ਕਿਨੂੰ ਕੱਟੇਗੀ, ਕਿਨੂੰ ਛੱਡੇਗੀ।
' ' ਵਧੀਆ।
ਮੇਰੇ ਓ ਨਾ ਬਹੁਤ ਕਾਮੇਡੀ-ਕਾਮੇਡੀ ਬਣਾਉਂਦੇ ਆ।
ਹਾਂ ਇਹ ਨਾ
ਬਣਾਉਂਦੇ ' ' ਬਹੁਤ ਹਸੀ ਆਉਂਦਾ ਹਾਂ ਉਹ ਦੇ ਫੋਲੋਵਰ ਵੀ ਬਹੁਤ ਕਿੰਨੇ-ਕਿੰਨੇ ਲੱਖ 'ਚ' ਫੋ ਫਲੋਵਰ ਉਹਨਾਂ ਦੇ
ਅੱਛਾ।
ਚੰਗੀ-ਚੰਗੀ ਵੀਡੀਓ ਬਣੋਦੇ ਰੋ।
ਹਾਂ, ਚਲੋ ਬਹਾਨੇ ਨਾਲ ਇੰਨਾ ਹੱਸਦੇ ਤੇ ਲੈਂਦੇ ਆ ਨਈ ਤੇ ਘਰੇ ਤੇ ਟੈਸ਼ਨਾਂ ਈ ਨੀ ਖਤਮ ਹੁੰਦੀਆਂ। ' ' ਸੋਚ-ਸੋਚ ਕੇ ਦਿਮਾਗ ਖ਼ਰਾਬ ਹੋਇਆ ਰਹਿੰਦਾ।
ਹਾਂ ਦਿਮਾਗ ਖਰਾਬ, ਹੁਣ ਸੋਚ ਕੇ ਕਰਨਾ ਵੀ ਕੀ ਆ।
ਹਾਂ, ਉਹ ਤੇ ਹੈ ਆ, ਪਰ ਕੀ ਕਰਨਾ ਇੱਧਰ-ਉੱਧਰ ਧਿਆਨ ਨੂੰ। ਚੱਲ ਜਾਂਦਾ ਨਾ, ਕੀ ਕਰਨਾ, ਕੀ ਹੋਊਗਾ ਕਿਸ ਤਰ੍ਹਾਂ ਉਹ ਸਭ ਦਿਮਾਗ ਤੇ ਚੱਲਦਾ ਰਹਿੰਦਾ।
ਵੀਡੀਓ ਆਉਂਦੇ, ਕੋਮੇਡੀ-ਕੋਮੇਡੀ ਨਹੀਂ ਨਈ ਹਾਲੇ ਤਾਂ ਥੋੜੇ ' ' ਪਹਿਲੇ ਰੋਟੀ ਖਾਈ ਐ।
ਅੱਛਾ ਰੋਟੀ ਖਾਦੀ ਹਾਂ। ਚਾਰ ਕ ਵਜੇ ਬਣਾਉ, ਚਾਰ ਤਾ ਵੱਜ ਗੲੇ। ਬਣਾਉਗੀ ਤੇ ਅੰਕਲ ਸੁਤੇ ਆ, ਉੱਠੂਗੇ ਤੇ ਬਣਾਉਂਗੀ ਤੇ।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
ਕੋਲ ਖ਼ਤਮ ਕਰਕੇ ਬਣਾ ਲਉਗੀ, ਚਾਰ ਵਜੇ ਪੀਂਦੇ ਆ।
ਅੱਛਾ ਟਾਈਮ, ਚਾਹ ਦਾ ਟਾਈਮ ਮੇਨ ਤੁਹਾਡਾ ਚਾਰ ਕ ਵਜੇ ਹੀ ਰਹਿੰਦਾ ਹੈ। ਚਾਰ ਤੋਂ ਸਾਢੇ ਚਾਰ ਸਾਡਾ ਪੰਜ ਸਾਡੇ ਪੰਜ ਕਦੇ ਛੇ।
ਸਾਡਾ ਨਾ ਸ਼ੁਰੂ ਤੋਂ ਹੀ, ਵਿਆਹ ਤੋਂ ਪਹਿਲੋਂ ਵੀ ਸਾਡਾ ਚਾਰ ਵਜੇ ਸੀ ਤੇ ਵਿਆਹ ਤੋ ਤੋ ਬਾਅਦ ਵੀ ਸਾਡਾ ਚਾਰ ਵਜੇ ਹੀ ਚੱਲਿਆ।
ਹਾਂਜੀ ' ' ਚਾਹੀਦਾ।
ਹਾਂ। ਹਾਂ, ਚਾਰ ਵਜੇ ਤਾਂ ਪੱਕਾ ਬਚਪਨ ਤੋਂ ਹੀ ਟਾਈਮ ਸਾਡਾ ਲੱਗਾ ਹੋਇਆਿ ਚਾਹ ਦਾ
' ' ਹਾਂਜੀ।
ਅਸੀ ਅ। ਮੰਮੀ ਘਰ ਸੀ ਤੇ ਤਾਂ ਵੀ ਆਖਣਾ ਚਾਰ ਵੱਜ ਗਏ ਬਈ ਚਾਹ ਬਣਾ ਲੋ
ਹਾਂਜੀ-ਹਾਂਜੀ।
ਹਾਂ, ਇੱਥੇ ਆਏ ਸੋਹੁਰੇ ਆਏ, ਤਾਂ ਉੱਥੇ ਵੀ ਉਈ ਚਾਰ ਵਜੇ
ਚੌਵੀ ਤੇ ਈਸਵੀ ਦਾ ਉਹਨਾਂ ਦਾ ਫਿਕਸ ਆ ਸਾਢੇ ਤਿੰਨ ਤੋਂ ਚਾਰ ਵਜੇ ਦੇ ਵਿੱਚ ਚਾਹ ਪੀ ਲੈਂਦੇ ਜੇ ਕਦੀ ਰੋਟੀ ਲੇਟ ਵੀ ਹੋ ਜਾਂਦੀ ਰੋਟੀ ਨੀ ਖਾ ਕੇ ਕਹਿੰਦੇ ਚਾਹ ਹੀ ਬਣਾਓ। ਚਾਹ ਪੀਣਾ ਹੁਣ ਹਾਂਜੀ।
ਸਵੇਰੇ ਵੀ ਨਾਸ਼ਤਾ ਕਰਕੇ ਚਾਹ ਚਾਹੀਦੀ ਆ, ਪੀਣੀ ਆ
ਹਾਂਜੀ।
ਔਰ, ਠੰਡ 'ਚ' ਤੇ ਚਲੋ ਦੱਸ ਗਿਆਰਾਂ ਵਜੇ ਫੇਰ ਪੀ ਲੈਣੀ ਤੇ ਸ਼ਾਮਾਂ ਨੂੰ ਫਿਰ ਪੀ ਲੈਣੀ, ਉਹ ਠੰਡ ਵਰੇ ਤਾਂ ਥੋੜ੍ਹਾ ਜ਼ਿਆਦਾ ਹੋ ਜਾਂਦੀ ਚਾਹ ਜਿਆਦਾ ਠੰਢ ਲੱਗਦੀ ਨਾ ਪੀ ਲਓ ਥੋੜੀ-ਥੋੜੀ ਨਿੱਗੇ ਹੋ ਜਾਈਏ ਚਾਹ।
ਹਾਂਜੀ।
ਸਰੀਰ ਤੇ ਗਰਮ ਹੀ ਆਜੇ, ਠੰਡ ਤੇ ਜ਼ਿਆਦਾ ਪੀਤੀ ਪੀਤੀ ਜਾਂਦੀ। ਹੁਣ ਤੇ ਜੀ ਨੀ ਕਰਦਾ ਪਰ ਚਲੋ ਦੋ ਟਾਈਮ ਪੀ ਲੈਂਦੇ ਸਵੇਰੇ-ਸ਼ਾਮ ਖਾਲੀ ਬਸ ਫਿਰ ਨੀ। ਫਿਰ ਹੁਣ ਕੋਈ-ਕੋਈ ਆ ਜਾਂਦਾ ਨਾ ਪੁਰਾਣੇ ਦਰਦ ਮਤਲਬ ਜਦ ਮੇਰੇ ਜੇਠ ਚ ਗੁਜ਼ਰ ਗੇ। ਇਸ ਲਈ ਫਿਰ ਪ੍ਰਾਹਣੇ ਆਉਦੇ ਆ ਤੇ ਬਣਦੀ ਆ ਫਿਰ ਨਾਲ ਪੀ ਲੈਂਦੇ।
ਹਾਂਜੀ, ਸਾਰੇ ਕਿੱਥੋਂ ਆਉਂਦੇ ਹੋ‍।
ਹੋਰ ਬਾਰਿਸ਼ ਹੋਈ ਕਿ ਨਹੀਂ।
ਸੀਗਾ, ਆਏ ਫਿਰ ਹੜ ਜਾਂਦਾ। ਉਹ ਵੱਧਦਾ ਕੋਈ ਚੱਜਦਾ ਨੀ ਦੋ ਪੰਜ ਮਿੰਟ ਵਸ ਵੱਧ ਕੇ
ਹਮ।
ਹਾਂਜੀ ਕਿਵੇਂ?
ਸਾਡੇ ਵੀ ਸੋਚਿਆ ਸੀ ਅੱਜ ਲੱਗਾ ਸੀ ਕਿ ਹੋਊਗੀ ਬਾਰਿਸ਼ ਪਰ ਨਹੀਂ ਮੌਸਮ ਫਿਰ ਧੁੱਪ ਨਿਕਲ ਆਈ ਆ। ਉਹ ਬੱਗੀ ਚਾਹੀਦੀ ਏ। ਤੇ ਕਹਿੰਦੇ ਤੇ ਸੀਆ ਜਾ ਹੋਊਗੀ ਤੇ ਪਰ ਨਹੀਂ ਹੋਈ ਗਰਮੀ ਉਸ ਤਰ੍ਹਾਂ ਹੀ। ਹ ਉਹ ਬਾਕੀ ਨਹਿਰਾਂ ਨਰਾਂ ਤੇ ਪਾਣੀ ਨਾਲ ਭਰੀਆਂ ਹੋਈਆਂ।
ਚੰਗਾ ਹੀ ਨਾ ਆਵੇ ਤੇ ਠੀਕ ਆ ਹੁਣ। ਪਹਿਲਾਂ ਪਾਣੀ ਨਿਕਲ ਜਾਏ। ਉੱਥੇ ਤਾਂ ਉੱਥੇ ਹੋਰ ਕੋਈ ਟ ਉਹ ਤੇ ਨੀ ਹੈ ਨਾ ਗਾ ਤੇ ਨੀ ਏ ਹੁਣ।
ਨਹੀਂ ਅਜੇ ਤੱਕ ਤੇ ਨਹੀਂ ਆ ਮਤਲਬ ਸ਼ਾਂਤੀ ਅਜੇ ਸਾਰਾ ਕੁੱਛ।
ਸਾਂਝੇ ਰਹਿਣਾ ਚਾਹੀਦਾ ਹੁਣ।
ਸ਼ਾਂਤੀ ਸਹੀ ਗੱਲ ਆ।
ਹਮ।
ਅੱਗੇ ਕੁਛ ਪਤਾ ਨੀ ਬਾਰਿਸ਼ਾਂ ਜ਼ਿਆਦਾ ਹੋਈਆਂ ਤੇ ਖ਼ਤਰਾ ਹੋਊਗਾ ਫਿਰ।
ਹਾਂਜੀ - ਹਾਂਜੀ।
ਫਿਰ ਬੱਦਲ ਫਟਿਆ ਨਾ ਉੱਤਰਾਖੰਡ 'ਚ
ਹੱਲ ਤੇ ਸਾਡੇ ਇਥੇ ਵਾਪਰੇ ਆ ਮੈਂ ਇਹਨੂੰ ਬਾਹਰ ਲੈ ਕੇ ਗਈ ਕੁੜੀ ਨੂੰ।
ਹਾਂ।
ਕੀ ਹੋਇਆ ਤੁਹਾਡਾ ਜਿੱਦਾਂ ਸਕਾਈ ਉਹਨ ਸ਼ੋਟ ਛੱਡ ਰਿ ਆ ਪੂਰਾ ਇੱਕ ਤੋਂ ਇੱਕ ਦੇ ਬਾਅਦ। ਕਿਦਾਂ ਦੋ ਬਿਜਲੀਆਂ ਆ ਕੇ ਆਪਸ ਟਕਰਾਈਆਂ ਤੇ ਏਦਾਂ ਫੁੱਟਿਆ ਜਿੱਦਾਂ ਕਿ ਮਤਲਬ ਸਾਰੇ ਬਾਹਰ ਨਿਕਲ ਵੇਖਣ ਲੱਗ ਗਏ ਕਿ ਸਕਾਈ ਸੁੱਟ ਫੁੱਟਿਆ ਹਾਂਜੀ। ਜਦੋਂ ਮੈਂ ਇ ਸਾਰੇ ਇੱਥੇ ਬਾਹਰ ਖਲੋਤੇ ਕਿ ਕੀ ਹੋਇਆ ਕੀ ਹੋਇਆ ਤੇ ਉੱਥੋਂ ਆਈ ਪ ਹੋਣਾ ਮੈਂ ਕਿਹਾ ਹਾਂ ਇੱਦਾਂ ਫੁੱਟਿਆ ਜਿੱਦਾਂ ਕਿ ਸਕਾਈ ਸ਼ੋਟ ਸਕਾਈ ਸ਼ੋਰਟ ਛੱਡ ਦਿੰਦਾ ਕੋਈ।
ਬੜੀ ਜ਼ੋਰ ਦੀ ਮੈਂ ਤਾਂ ਉੱਥੇ ਗੱਡੀ ਰੋਕ ਲਿਆ ਮੈਂ ਕਿਹਾ ਰੱਬਾ ਗਿਰ ਨਾਂ ਜਾਵੇ। ਸਾਡੇ ਇਥੇ ਤਾਂ ਤਾਰਾ ਹੀ ਤਾਰਾ ਆ ਨਾ ਪੂਰਾ ਜਿੱਥੋਂ ਮਰਜ਼ੀ ਪਾਰੋਗੇ ਤਾਰਾਂ ਹੀ ਤਾਰਾ ਪੂਰੀਆਂ।
ਨਹੀਂ ਉਹ ਵੀ ਤੇ ਡਰ ਹੀ ਆ ਤਾਰਾਂ ਟੁੱਟ ਜਾਂਦੀਆਂ ਵੇਖੀਆ ਨਾਂ ਕਈ ਵਾਰ ਕਿੰਨੇ ਐਕਸੀਡੈਂਟ ਹੁੰਦੇ। ਹਮ। ਧਿਆਨ ਨਾਲ ਬਾਬਾ ਮੌਸਮ ਜਦੋਂ ਏਦਾਂ ਦਾ ਹੁੰਦਾ ਨਾਂ ਨਿਕਲ ਨਿਕਲਿਆ ਕਰੋ ਬਾਹਰ।
ਮੈਂ ਕਿਹਾ ਚਲੋ ਕੋਈ ਨੀ ਹੁਣ ਤਾਂ ਵਿਚੇ ਰਸਤੇ 'ਚ ਸੀ ਨਾਂ ਮੈਂ ਕਿਹਾ ਜਾਣਾ ਤਾਂ ਹੈ। ਚਲਦੇ ਆ ਹੋਰ, ਜੋ ਹੋਊਗਾ ਵੇਖਿਆ, ਜਾਊਗਾ ਹੁਣ ਚਲੋ ਫਿਰ।
ਪਤਾ ਨਾਂ ਲੱਗੇ ਤੁਰ ਪੇ। ਜਦੋਂ ਨਿਕਲ ਗੇ ਫਿਰ। ਤੇ ਜਾਣਾ ਹੀ ਹੁੰਦਾ ਕਿ ਹੁਣ
' 'ਦੇਖ ਕਿਵੇ ਲੈ ਕੇ ਆਂਦਾ ਚੱਲ ਜਾਂਦੇ ਨਹੀਂ ਮੈਂ-ਮੈਂ ਤੇ ਬਾਹਰ ਖਲੋ ਕੇ ਵੇਖਦੀ ਰਹਦੀ ਕਹਿੰਦੇ ਮਰਨਾ ਹੈ ਕੀ ਮੈਂ ਕਿਹਾ ਨਹੀਂ ਮਰਨਾ ਤੇ ਨਹੀਂ ਐ।
ਮੈਂ ਤੇ ਨੀਂ ਜਾਂਦੀ ਹਨੇਰੀ ਤੂਫਾਨ ਹੋਵੇ ਨਾਂ ਮੈਂ ਤੇ ਘਰੇ ਹੀ ਆਖੂਗੀ ਘਰੇ ਹੀ ਚੰਗੇ ਬਾਹਰ ਨਹੀਂ ਜਾਣਾ।
ਉੱਥੇ ਵਾਹਿਗੁਰੂ, ਵਾਹਿਗੁਰੂ-ਵਾਹਿਗੁਰੂ ਸਟਾਰਟ ਕਰ ਜਿਹੜਾ ਇਹ ਸਟਾਰਟ ਕਰਦੀ ਮੰਮੀ ਚੁੱਪ ਹੀ ਨੀਂ ਕਰਦੀ ਫਿਰ
ਮੈਂ ਆਪ ਬੜਾ ਡਰਦੀ ਹਾਂ ਮੈਂ ਤੇ ਬੂਹੇ ਵੀ ਬੰਦ ਕਰਕੇ
ਮੈਂ ਆਖਿਆ ਵਾਹਿਗੁਰੂ-ਵਾਹਿਗੁਰੂ ਠੀਕ ਆ ਚਲੋ ਜਪ ਲੋ, ਲੇਕਿ ਉਹਦਾ ਤੇ ਕੰਮ ਹੀ ਆ ਉਹੀ ਚਮਕਣਾ ਤੇ ਗਿਰਨਾ ਉਹਦਾ ਤਾਂ ਉਹੀ ਕੰਮ ਆ ਜਿਹੜਾ ਉਹਨੂੰ ਕੰਮ ਦਿੱਤਾ ਹੋਇਆ ਉਹਨੂੰ ਤੋਂ ਉਹੀ ਕੰਮ ਕਰਨਾ ਨਾਂ
ਸਹੀ ਗੱਲ ਆ, ਉੱਥੇ ਹੈ ਹੀ ਆ ਟਾਈਮ-ਟਾਈਮ ਨਾ ਹੀ ਆ ਹੁਣ ਬਰਸਾਤ ਦਾ ਟਾਈਮ ਆ ਤੇ ਚੱਲੀ ਜਾਣਾ ਹੁਣ ਫੇਰ ਜਦੋਂ ਨੰਗ ਜੁਗੀਆਂ ਫੇਰ ਅੱਜ ਠੰ
ਏ ਖਿਲਾਨੀ ਐ ਨਾਂ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਆ ਰਹੀ।
ਹਾਂ ਠੀਕ ਐ।
ਹੈਲੋ।
ਸੱਸਰੀ ਕਾਲ।
ਹਾਂਜੀ।
ਹਮ।